ਹੈਲੋ! ਸਤਿ ਸ਼੍ਰੀ ਅਕਾਲ ਜੀ। ਸਸਰੀਕਾਲ, ਸਤਿ ਸ਼ੀ ਅਕਾਲ। ਕੈਸੇ ਹੋ? ਵਧੀਆ-ਵਧੀਆ। ਤੁਸੀਂ ਸੁਣਾਓ, ਸ ਸਭ ਠੀਕ-ਠਾਕ? ਹਾਂਜੀ ਸਭ ਵਧੀਆ। ਹੋਰ, ਕੀ ਕਰ ਰਹੇ ਸੀ? ਬਸ ਬੈਠਾ ਹੋਇਆ ਸੀ, ਗੇਮ ਵਗੈਰਾ ਖੇਲਣਾ ਸੀ, ਤੇ ਤੁਹਾਨੂੰ ਮੈਂ ਕਾ ਯਾਦ ਆਈ ਤੁਹਾਡੀ, ਮੈਂ ਕਿਹਾ ਚਲੋ, ਮੈਂ ਤੁਹਾਨੂੰ ਕੋਲ ਕਰਾਂ ਕਾਫੀ ਕਾਫੀ ਦਿਨਾਂ ਤੋਂ ''ਮੈਂ ਤੁਹਾਨੂੰ ਕੋਲ ਹੀ ਨੀ ਕੀਤੀ। ਬਿਲਕੁਲ, -ਬਿਲਕੁਲ, ਹੁਣ ਟਾਈਮ ਵੀ ਤਾਂ ਨਹੀਂ ਮਿਲਦਾ ਨਾ, ਗਰਮੀ ਵੀ ਇਤਨੀ ਜ਼ਿਆਦਾ ਹੈ, ਕੀ ਪੂਰੇ ਦਿਨ ਕੰਮ ਕਰਦੇ-ਕਰਦੇ, ਪਤਾ ਹੀ ਚੱਲਦਾ। ਹਾਂ, ਏ ਓ ਤਾ ਹੈਹੀ ਏ, ਗਰਮੀ ਤਾਂ ਹੈਹੀ ਏ, ਜੋ ਹੈ, ਅੱਜ ਤੋਂ ਬਲਕਿ ਮੈਂ ਗਰਮੀ ਦੇ ਕਾਰਨ, ਮੇਰੇ ਕੋਲ ਉੱਥੇ ਕੰਮ ਨਹੀਂ ਹੋ ਪਾਇਆ, ਤੇ ''ਮੈਂ ਬਲਕਿ ਆਪਣੇ ਔਫਿਸ ਤੋਂ ਘਰ ਜਲਦੀ ਛੁੱਟੀ ਕਰਕੇ, ਤੇ ''ਮੈਂ ਹਾਂ ਜਲਦੀ ਆਗਿਆ ਸੀ, ਤੇ ਬਹੁਤ ਜ਼ਿਆਦਾ ਗਰਮੀ ਸੀ। ''ਮੈਂ ਆਪਣੇ ਵਰਕਰਸ ਦੀ ਛੁੱਟੀ ਕਰਤੀ ਜਲਦੀ। ਠੀਕ ਐ, ਅੱਜ ਤੇ ਬਲਕਿ ਉੱਥੇ ਕੰਮ ਹੀ ਨੀ ਕਰਾਇਆ, ਮੈਂ। ਦੇਖੋ, ਕੰਮ ਤਾ‌ ਸਾਰੀ ਉਮਰ ਹੀ ਕਰਨਾ ਨਾ। ਹਾਂ, ਓ ਤਾਂ, ਹੈਹੀ ਐ। ਕੰਮ ਤੇ ਸਾਰੀ ਉਮਰ ਹੀ ਕਰਨਾ ਨਾ, ਉਹਨਾਂ ਨੂੰ, ਮੈਂ ਕਹਿਤਾ ਮੈਂ ਵੀ ਆਜ ਆਰਾਮ ਕਰਲੀਏ, ਉਹਨਾਂ ਵਾਸਤੇ ਠੰਡਾ-ਠੁੰਡਾ ਮੰਗਵਾਇਆ ਤੇ ਉਹਨਾਂ ਦੀ ਸੇਵਾ, ਹਾਂ, ਹਾਂ। ਉਹਨਾਂ ਦੀ, ਸੇਵਾ ਪਾਣੀ ਕੀਤੀ। ਦੇਖੋ ਜੀ, ਰੋ ਰੋਜ਼ ਤਾਂ ਚਾਹ ਪੀਂਦੇ ਆ ਗਰਮੀ'ਚ। ਮੈਂ ਕਹਾ, ਰੋਜ਼ ਹੀ ਕੰਮ ਕਰਦੇ ਆ, ''ਮੈਂ ਕਿਹਾ ਤੁਸੀਂ ਅੱਜ ਥੋੜ੍ਹਾ ਜਿਹਾ ਰੈਸਟ ਲਓ। ਠੀਕ ਐ, ਦੇਖੋ ਦੋ-ਤਿੰਨ ਬੰਦੇ ਆ ਆਪਣੇ ਕੋਲ, ਅਸੀਂ ਉਹਨਾਂ ਨੂੰ ਈ ਚੱਜ ਨਾਲ ਨਹੀਂ ਰ ਖਾਂਗੇ ਤੇ ਫਿਰ ਓ ਫੈਦਾ ਕੀ ਐ, ਠੀਕ ਆ, ਨਾ। ਜਿੰਨਾ, ਜਿੰਨਾ, ਜਿੰਨਾਂ ਤੋਂ ਅਸੀਂ ਕਮਾਣਾ ਐ, ਓਹਨਾਂ ਨੂੰ ਅਸੀਂ ਅੱਛੇ ਓਨਾਂ ਨੂੰ ਅਸੀਂ ਅੱਛੇ ਤਰੀਕੇ ਨਾਲ ਨਈ ਰੱਖਾਂਗੇ। ਤੇ ਓ ਫੇਰ ਸਾਨੂੰ ਕਹਿਣਗੇ ਲਿਓ ਜੀ ਐ ਤੇ ਸਾਡੇ ਮਾਲਕ ਈ ਬੇਕਾਰ ਐ।
ਹਾਂ ਉਹ ਤਾਂ ਹੈ ਹੀ ਹੈ, ਬਿਲਕੁਲ-ਬਿਲਕੁਲ ਸਹੀ ਗੱਲ ਐ, ਦੇਖੋ ਇਹ ਨਾ ਗਰਮੀ ਜਜਾਦਾ ਐ ਨਾ ਖੁਸ਼ ਹੋ ਗਏ ਹੋਣਗੇ ਚਲੋ ਤੁਹਾਨੂੰ ਅੱਛਾ ਪੀ ਨੂੰ ਕੁਛ ਮਿਲ ਗਿਆ ਹੈ।
ਮੈਂ ਕਹਨਾਂ ਆਂ ਕਿ ਮੈਂ ਕਹਨਾਂ ਆਂ ਕਿ ਮੈਨੂੰ ਤੇ ਮਤਲਬ ਇੰਨਾ ਅੱਛਾ ਮਤਲਬ ਅ ਕਹਿ ਰਹੇ ਸੀ ਨਾ ਬਈ ਕਹਿੰਦੇ ਭਾਜੀ ਯ ਤੁਸੀਂ ਤੇ ਬੜੇ ਚੇਂਜ ਹੋ ਗਏ ਓ। ਮੈਂ ਕਿਹਾ ਯਾਰ ਦੇਖ ਮੇ ਮੇਰੇ ਕੋਲ ਵੀ, ਮੇਰੇ ਕੋਲ ਨੀ ਕੰਮ ਹੋ ਰਿਹਾ ਤੇ ਤੁਸੀਂ ਕਿਵੇਂ ਕੰਮ ਕਰੋਗੇ? ਮੈਂ ਕਿਆ ਨਾ ਬਾਈ ਤੁਸੀਂ ਵੀ ਕੰਮ ਨੀ ਕਰਨਾ ਮ ਕੋਲ ਵੀ ਕੰਮ ਨੀ ਹੋਇਆ, ਆਪਨਾ ਅਰਾਮ ਨਾਲ ਬੈਨੇ ਆਂ। ਤੇ ਜੋ ਥੋੜ੍ਹਾ ਬੋਤਾ ਅਰਜੈਂਟਲੀ ਕੰਮ ਸੀਗਾ ਜਿਦੇ ਕਾਰਨ ਨਈ ਚਲ ਜਰ ਸਕਦਾ ਸੀਗਾ। ਤੇ ਓ ਫਿਰ ਮਾੜਾ ਮੋਟਾ ਕੰਮ ਦੇਨਾਂ ਵੀ ਪਿਆ ਦੇਖੋ ਇਹ ਬਿਲਕੁਲ ਵੀ ਬੰਦ ਨੀ ਹੁੰਦਾ ਨਾ ਜੀ।
ਓ ਤੇ ਹੈ ਹੀ ਏ।
ਕਿਉਂਕਿ ਸਾਡਾ ਕੰਮ ਹੀ ਏਸ ਤਰ੍ਹਾਂ ਦਾ ਹੈਗਾ ਕਿ ਮਤਲਬ ਅਗਰ ਇੱਕ ਸਕਰੀਨ ਵਗੈਰਾ, ਹਾਂ-ਹਾਂ। ਬਲਕਿ ਸਾਡੀੇ ਤਾਂ ਕੰਮ ਹੀ ਐਸਾ ਹੈਗਾ ਅਗਰ ਇੱਕ ਗੱਡੀ ਖਲੋਤੀ ਨਾ ਉਹਨਾਂ ਨੂੰ ਸਮਾਨ ਚਾਈਦਾ ਹੀ ਚਾਈਦਾ ਐ। ਚਾਹੇ ਕਿੰਨੀ ਬਰਸਾਤ ਹੋਏ, ਹੁਨ ਦੇਖੋ ਰੋਜ਼ ਦੀ ਪਾਲਟੀਆਂ ਠੀਕ ਹੈ, ਰੋਜ਼ ਦੇ ਫਿਰ ਮਤਲਬ ਇਨਕਮ ਦਾ ਸਿਸਟਮ ਹੈਗਾ। ਤੇ ਫੇਰ ਉਹ ਤੁਹਾਨੂੰ ਪਤਾ ਹੀ ਆ ਫੇਰ ਅ ਥੋੜਾ ਬੋਤਾ ਕਰਨਾ ਵੀ ਪੈਂਦਾ ਕੰਮ। ਹੂੰ, ਹੋਰ ਸੁਨਾਂਓ।
ਬਸ-ਬਸ ਵਧੀਆ, ਅਸੀਂ ਵੀ ਅ ਬਸ ਰੋਟੀ ਦੀ ਤਿਆਰੀ ਕਰਦੇ ਪਏ ਸੀ
ਹਾਂਜੀ, ਅੱਛਾ ਰੋਟੀ ਬਨਾਂ ਰੇ ਓ?
ਨਈ-ਨਈ ਬਣਾ ਰੇ ਆਂ, ਖਾਨ ਵਾਲੇ ਹਜੇ ਕਿੱਥੇ ਜੇ ਬਨੀ ਨੀ ਹੈ ਤੇ ਫੇਰ-
ਅੱਛਾ, ਅੱਛਾ, ਅੱਛਾ ਠੀਕ ਹੈ, ਠੀਕ ਹੈ, ਠੀਕ ਹੈ, ਚਲੋ ਬਹੁਤ ਵਧੀਆ, ਬਹੁਤ ਵਧੀਆ। ਹੋਰ ਸੁਨਾਓ ਜੀ। ਇਹ ਤੇ ਹੈ ਹੀ ਆ, ਮੈਂ ਕਹਿੰਨਾ ਕਿ ਹੋਰ ਏਸੇ ਗਰਮੀ ਦੇ ਕਾਰ ਹੀ ਤੇ ਮੈਂ ਮੇਰੇ ਬੱਚੇ ਵੀ ਕਹਿ ਰਹੇ ਸੀ, ਪਾਪਾ ਕਿੱਥੇ ਅੱਜ ਘੁੰਮਣ ਚੱਲੋਗੇ? ਕਿੱਥੇ ਘੁੰਮਣ ਚੱਲੋਗੇ? ਲੇਕਿਨ ਜਾਵਾਂ ਕਿਵੇਂ? ਏਨੀ ਤੇ ਗਰਮੀ ਹੋਈ ਪਈ ਆ ਜਾਵਾਂ ਕਿਵੇਂ?
ਪਹਿਲ ਪਤਾ ਗਰਮੀ ਨਾ ਅਗਰ ਰੋਟੀ ਤੁਸੀਂ ਖਾਓ, ਜਾਦਾ ਰੋਟੀ ਖਾ ਈ ਨੀ ਸਕਦੇ ਇਤਨੀ ਗਰਮੀ ਦੇ ਕਾਰਨ ਨਾ, ਪਾਣੀ ਪੀ-ਪੀ ਕੇ ਹੀ ਢਿੱਡ ਭਰ
ਇਹ ਤਾਂ ਹੈ ਈ ਐ, ਮੈਂ ਤੁਹਾਨੂੰ ਦੱਸਨਾਂ ਮੈਂ ਤੇ ਵੈਸੇ ਵੀ ਗਰਮੀ 'ਚ ਨਾ ਮੇਰੇ ਕੋਲ ਖਾਨਾਂ ਤੇ ਵੈਸੇ ਹੀ ਨਹੀਂ ਖਾਧਾ ਜਾਂਦਾ। ਗਰਮੀ ਤਾਂ ਵੈਸ ਵੀ ਨਹੀਂ ਖਾਧਾ ਜਾਂਦਾ ਖਾਨਾ, ਮਤਲਬ ਲਾਈਟ ਖਾਓ, ਵਧੀਆ ਖਾਓ। ਹਾਂ ਜੀ, ਸਾਡੇ ਘਰ ਪਤਾ ਕੀ ਹੁੰਦਾ, ਗਰਮੀ ਯਾ ਫਿਰ ਦਲਿਆ ਇਹ ਬਨ ਜਾਂਦਾ ਹਫ਼ਤੇ 'ਚ ਇੱਕ ਵਾਰੀ, ਦੋ ਵਾਰੀ। ਹਾਂ-ਹਾਂ, ਬੋਤ ਅੱਛਾ, ਵੈਰੀ ਗੁੱਡ।
ਨਾ ਫਿਰ ਖਾਏ ਬਨਾਨ ਵਾਲਾ ਵੀ ਇਜ਼ੀ ਰਹਿੰਦਾ ਔਰ ਖਾਨ ਵਾਲਾ ਵੀ ਇਜ਼ੀ ਰਹਿੰਦਾ।
ਬਿਲਕੁਲ-ਬਿਲਕੁਲ ਸਈ ਗ ਬਿਲਕੁਲ ਸਈ ਗੱਲ ਐ ਬਿਲਕੁਲ, ਬਿਲਕੁਲ ਹੋਰ ਸੁਣਾਓ ਜੀ।
ਬਸ-ਬਸ ਹੁਨ ਦਾਲ ਦੂਲ ਧਰ ਕੇ ਆਏ ਆ, ਗਰਮੀ ਇਤਨੀ ਜਾਦਾ ਦੋ ਮਿੰਟ ਰਸੋਈ 'ਚ ਜਾਓ ਨਾ ਬਸ ਸੂਰਜ਼ ਸਿਰ ਦੇ ਉੱਪਰ ਹੀ ਤਪ
ਬਸ ਏਸ ਤਰ੍ਹਾਂ ਹੀ ਏ, ਜੇ ਪਤਾ ਕੀ ਐ? ਜਿਹੜੀ ਜੜੀ ਸਾਡੇ ਘਰ ਦੀ ਦੀਵਾਰ ਹੈ ਨਾ, ਉਹ ਦੀਵਾਰਾਂ ਤੱਪ ਜਾਂਦੀਆਂ, ਉਹ ਤਪੇਗੀ ਅਤੇ ਲੈਂਟਰ ਤਪ- ਪਏਗਾ ਉਹਦੀ ਹੁੰਮਸ ਵਗੈਰਾ ਉਹਦੀ ਗਰਮੀ ਜਿਹੜੀ ਹੈਗੀ ਐ ਉਹ ਹੀਟ ਇਹ ਜਿਹੜੀ ਸੀਟ -ਟ ਹੋ ਜਾਂਦੀ ਨਾ ਕਈ ਵਾਰ ਉਹਦੇ ਕਾਰਨ, ਉਹਦੇ ਕਾਰਨ ਥੋੜ੍ਹਾ ਦਿੱਕਤ ਹੁੰਦੀ ਐ। ਹੁੰਮਸ ਕਰਦੀ ਤੇ ਬਸ ਕਿ ਮੇਰੇ ਯਾਰ ਦੋਸਤ ਵੀ ਕਹਿੰਦੇ ਏ ਕਿ ਬਈ ਬਾਈ ਚਲਤੇ ਹੈ ਘੁੰਮਨ ਕੇ ਲੀਏ। ਮੈਂ ਕਹਿੰਨਾ ਯਾਰ ਮੈਂ ਨਹੀਂ ਜਾ ਸਕਦਾ, ਮੈਂ ਨਹੀਂ ਜਾ ਸਕਦਾ ਮੌਸਮ ਗਰਮੀ ਦਾ ਇੰਨਾ ਹੋਇਆ ਪਿਆ। ਮੈਨੂੰ ਇੱਥੇ ਚੈਨ ਨੀ ਹੈਗੀ ਤੇ ਤੂੰ ਮੈਨੂੰ ਲੈ ਕੇ ਜਾਏਗਾ ਇੰਨੀ ਗਰਮੀ 'ਚ ਉਹ ਫਿਰ ਕਿਵੇਂ ਹੋਏਗਾ? ਅੱਜ ਕੱਲ੍ਹ ਵੈਸੇ ਵੀ ਇਤਨੀ ਗਰਮੀ ਆ ਕਿ ਬਿਨਾਂ ਕੂਲਰ ਦੇ ਨਹੀਂ ਰਹਿ ਸਕਦੇ। ਬਿਲਕੁੱਲ ਬਿਲਕੁਲ ਠੀਕ ਐ ਔਰ। ਔਰ ਜੇ ਅਸੀਂ ਮੰਨ ਲਓ ਆਪਣੀ ਏ ਗੱਡੀ ਕਰਕੇ ਜਾਂਨੇ ਆ। ਉਹਦੇ 'ਚ ਖਰਚਾ ਬਹੁਤ ਜ਼ਿਆਦਾ ਪਏਗਾ ਠੀਕ ਹੈ ਅਗਰ ਅਸੀਂ ਟ੍ਰਰੇਨ 'ਚ ਜਾਵਾਂਗੇ। ਉੱਥੇ ਹੋਰ ਹੋਰ ਭੀੜ ਹੋਏਗੀ ਉੱਥੇ ਹੋਰ ਸਾਹ ਘੁੱਟੇਗਾ। ਗਰਮੀ ਬਹੁਤ ਹੈ। ਇਸੇ ਕਾਰਨ ਮੈਂ ਕਿਹਾ ਬਈ ਮੈਂ ਆਪਣੇ ਘਰ ਬੈਠ ਜਾਤਾ ਹੂੰ ਮੈਂ ਨਹੀਂ ਜਾਊਂਗਾ। ਮੈਂ ਕਿਹਾ ਮੈਂ ਆਪਣੇ ਘਰ ਬਹਿ ਜਾਂਨਾ। ਮੈਂ ਮੈਂ ਨਹੀਂ ਮੈਂ ਨਹੀਂ ਮੈਂ ਨਹੀਂ ਜਾਵਾਂਗਾ ਬਈ।
ਅਸੀਂ ਤਾਂ ਆਪ ਕੇ ਤਾਂ ਘੁੰਮਣ ਨੀ ਗਏ ਵਕੇਸ਼ਨ ਚ ਘਰ ਈ ਕਿ ਗਰਮੀ ਇਤਨੀ ਜ਼ਿਆਦਾ ਹੈ ਨਾ ਕਿਸੇ ਜਾਣ ਦਾ ਮਨ ਹੀ ਨ ਨਹੀਂ ਕਰਦਾ। ਦੇਖੋ ਆਪਣੇ ਘਰ ਨਾ ਤੁਸੀਂ ਕਿਆ
ਕੂਲਰ ਲਗਾ ਲਓ ਪੱਖਾ ਲਗਾ ਲਓ। ਬਿਲਕੁੱਲ ਬਿਲਕੁੱਲ ਛੋਟੇ ਮੇਕੋ ਏਨਾ ਮਜ਼ਾ ਨਹੀਂ ਆਦਾ ਬਿਲਕੁਲ ਹੋਰ ਇੱਕ ਹੋਰ ਇੱਕ ਹੋਰ ਗੱਲ ਦੱਸਾਂ ਮੈਂ ਤੇ ਜਦੋਂ ਮੇਰਾ ਮਨ ਕਰਦਾ ਨਾ ਬਈ ਅੱਜ ਔਰ ਰਿਲੈਕਸ ਬਿਲਕੁਲ ਵੀ ਨਹੀਂ ਹੈਗਾ ਤੇ ਮੈਂ ਤੇ ਫਿਰ ਗਰਮੀ 'ਚ ਸਵੀਮਿੰਗ ਪੂਲ ਚਲਿਆ ਜਾਨਾ ਨਾ ਉੱਥੇ ਘੰਟਾ ਦੋ ਘੰਟਾ ਤੈਰ ਕੇ, ਤੇ ਸਵੀਮਿੰਗ ਕਰਕੇ ਮੈਂ ਫਿਰ ਆਪਣੇ ਬੱਚਿਆਂ ਨੂੰ ਵੀ ਲੈ ਜਾਨਾ ਵਾਂ, ਉਹਨਾਂ ਨੂੰ ਵੀ ਥੋੜ੍ਹੀ ਰਾਹਤ ਮਿਲ ਜਾਂਦੀ ਆ। ਔਰ ਉਹ ਸਵੀਮਿੰਗ ਕਰਦੇ ਬਹੁਤ, ਹਾਂ ਪੂਲ ਔਰ ਪੂਲ 'ਚ ਜਾ ਕੇ ਉੱਥੇ ਥੋੜ੍ਹਾ ਜਿਹਾ ਰਿਲੈਕਸ ਮਹਿਸੂਸ ਹੁੰਦਾ। ਗਰਮੀ ਤੋਂ ਥੋੜ੍ਹੀ ਰਾਹਤ ਮਿਲ ਜਾਂਦੀ ਐ। 'ਤੇ ਮੈਂ ਤਾਂ ਹਫ਼ਤੇ 'ਚ ਦੋ ਤਿੰਨ ਵਾਰੀ ਚਲੇ ਜਾਂਨਾ ਹੁੰਨਾ ਜਦੋਂ ਮੈਨੂੰ- ਬਹੁਤ ਫੀਲ ਹੁੰਦਾ ਨਾ ਕਿ ਅੱਜ ਨਹੀਂ ਬਰਦਾਸ਼ਤ ਹੈ ਗਰਮੀ। ਹੂੰ-ਹੂੰ ਬਿਲਕੁਲ। ਬਿਲਕੁੱਲ, ਜਦੋਂ ਕਦੀ ਪੰਜ ਕ ਵਜੇ ਮਾਰਕਟ ਜਾਣਾ ਵੀ ਹੁੰਦਾ ਨਾ ਇਤਨੀ ਗਰਮੀ ਹੁੰਦੀ ਕਿ ਬਸ ਪੰਜ ਮਿੰਟ ਵਿੱਚ ਆ ਜਾਂਦੇ ਨਾ ਛੋੜੋ ਹੁਣ ਆਨਲਾਈਨ ਹੀ ਮੰਗਾ ਲਾਂਗੇ। ਮੈਂ ਕੇਨਾ ਮੇਰੇ ਬ੍ਰਦਰ ਦੀ ਦੁਕਾਨ ਹੈਗੀ ਐ, ਉੱਥੇ ਮੈਂ ਦੇਖਦਾ ਵਾਂ ਕੀ ਸਵੇਰੇ ਸਿਰਫ ਦਸ ਵਜੇ ਤ ਦਸ ਵਜੇ ਆਉਂਦੇ ਆ, ਸਿਰਫ ਦੋ ਘੰਟੇ ਕੰਮ ਕਰਦੇ ਨੇ। ਉਸ ਤੋਂ ਬਾਰਾਂ ਵਜੇ ਤੋਂ ਲੈ ਕੇ ਹਾਂ ਦੋ ਵਜੇ ਏ ਅ ਦਸ ਤੇ ਬਾਰਾਂ ਵਜੇ ਤੋਂ ਲੈ ਕੇ ਸ਼ਾਮੀ ਚਾਰ ਵਜੇ ਤੱਕ ਕੋਈ ਕਸਟਮਰ ਨਹੀਂ ਆਉਂਦਾ, ਗਰਮੀ ਦੇ ਕਾਰਨ।
ਕੂਕਰ, ਬਣਾ ਦੋ ਕੁੱਕਰ ਰੱਖਵਾ ਦੇ, ਹਾਂ ਹਾਂ ਸਹੀ ਕਹਿ ਰਹੇ ਹੋ ਤੁਸੀਂ ਬਹੁਤ ਜ਼ਿਆਦਾ ਗਰਮੀ ਹੈ ਨਾ।
ਹਾਂ। ਮੈਂ ਕੈਨਾ ਕਿ ਸਵੇਰੇ ਬ ਬਾਰਾਂ ਵਜੇ ਤੋਂ ਲੈ ਕੇ, ਦੁਪਹਿਰੇ ਬਾਰਾਂ ਵਜੇ ਤੋਂ ਲੈ ਕੇ ਚਾਰ ਵਜੇ ਤੱਕ ਕੋਈ ਕਸਟਮਰ ਨਿਕਲਦਾ ਹੀ ਨੀ ਬਾਹਰ, ਸ਼ਾਮੀ ਸਾਰੇ ਛੇ ਵਜੇ ਨਿਕਲਦੇ ਐ। ਉਸ ਸਮੇਂ ਫਿਰ ਦੁਕਾਨ ਦਾ ਵਧਾਣ ਦਾ ਟਾਈਮ ਹੋ ਜਾਂਦਾ ਬੰਦ- ਕਰਨ ਦਾ ਟਾਈਮ ਹੋ ਜਾਂਦਾ ਫਿਰ ਬੰਦਾ
ਉਹ ਪੂਰਾ ਦਿਨ ਦੁਕਾਨ ਤੇ ਬੈਠੇ ਹੋਏ ਉਹ ਵੀ ਘਰ ਜਾ ਕੇ ਸ਼ਾਂਤੀ ਨਾਲ ਬਹਿਣ ਗਏ।
ਹੂੰ-ਹੂੰ ਇਹ ਤੇ ਹੈ ਈ ਆ। ਲੇਕਿਨ ਹਾਂ -ਹਾਂ ਬਿਲਕੁਲ -ਬਿਲਕੁਲ ਇਸ ਤੋਂ ਅੱਛਾ ਤਾਂ ਸਰਦੀ ਐ, ਮਤਲਬ ਦੋ ਕੰਬਲ ਜਾਂ ਦੋ -ਦੋ ਕੰਬਲ ਜਾਂ ਫਿਰ, ਅ ਕੀ ਕੈਂਦੇ ਆਪਣਾ, ਅ ਰਜਾਈ ਜਾਂ ਫਿਰ ਸਵੈਟਰ ਪਾ ਕੇ ਥੋੜਾ ਰਿਲੈਕਸ ਤੇ ਮਹਿਸੂਸ ਹੋ ਜਾਂਦਾ ਐ। ਲੇਕਿਨ ਗਰਮੀਆ ਜਿੱਥੇ ਮਰਜ਼ੀ ਬੈਠੋਗੇ ਤਾ ਗਰਮੀ ਲੱਗੇਗੀ- ਲੱਗੇਗੀ।
ਲੱਗੇਗੀ ਬਿਲਕੁਲ ਸਈ ਮਤਲਬ ਬੰਦਾ ਅਗਰ ਨਹਾ ਕੇ ਕਿਚਨ ਚਲਾ ਜਾਏਗਾ ਨਾ ਪਤਾ ਨੀ ਕਿ ਨਾਤੇ ਤੋਂਏ ਕਿ ਪਸੀਨਾ ਐ।
ਹਾਂ, ਓ ਸਭ ਤੋਂ, ਓ ਉਹ ਸ ਤੋਂ ਸਭ ਤੋਂ ਗੰਦਾ ਮੈਨੂੰ ਤਾਂ ਲੱਗਦਾ ਐ ਗਰਮੀ ਯਾ ਟੋਰੀ ਏ-ਏ ਸਭ ਮੇਰਾ ਖਾਣ ਦਾ ਵੈਸੇ ਵੀ ਨੀ ਮਨ ਕਰਦਾ। ਹੋਰ ਸਰਦੀਆਂ ਦੀ ਐਟਮ ਜੇੜੀ ਹੁੰਦੀ ਐ। ਮੈਂ ਕੈਂਨਾ ਕੀ, ਸਾਗ, ਹਾਂ ਸਾਗ ਮੱਕੀ ਦੀ ਰੋਟੀ ਨਾਲ ਪੰਜਾਬੀਆਂ ਦੀ ਜੋ ਪੰਜਾਬੀਆਂ ਦੀ ਫੇਵਰਟ ਡਿਸ਼ ਐ ਮੱਕੀ ਦੀ ਰੋਟੀ ਤੇ ਸਾਗ, ਹਾਂਜੀ ਹਾਂਜੀ ਹਾਂਜੀ ਹਾਂਜੀ। ਅਜ ਮੈਂ ਪਾਲਕ ਪਨੀਰ ਹੂੰ ਅੱਛੀ ਅ ਅੱਛਾ ਈ ਹੁੰਦਾ ਏ ਦੇਖੋ ਹਰੀ ਸਬਜ਼ੀ ਤਾਂ ਵੈਸੇ ਵੀ ਅੱਛੀ ਹੁੰਦੀ ਐ। ਲੇਕਿਨ ਮੈਨੂੰ ਪਸੰਦ ਨੀ ਨਾ ਆਂਦੀ, ਓ ਤਾਂ ਹੇਈ ਆ। ਹਾਂ, ਮੈਨੂ ਪਸੰਦ ਈ ਨੀ ਆਂਦੀ ਬਕੁ ਬਿਲਕੁ ਬਕੁ ਸਰਦੀ, ਤ, ਤੋਰੀ, ਕਾਰੇਲੇ, ਟੇੰਂਡੇ ਆ ਟੀਂਡੇ ਤੇ ਮੈਂ -ਮੈਂ ਦੇਖ ਲਾਂ ਤੇ ਮੇਰਾ ਵੈਸੇ ਵੀ ਮਨ ਨਾ ਕਰੇ ਵੈਸੇ ਤੇ, ਸੇਤ ਲੀ ਤਾਂ ਬੋਤ ਅੱਛੇ ਆ ਟੀਂਡੇ ਜਿਹੜੇ ਤੁਸੀਂ ਗੁਣ ਸੁਨੋਗੇ ਨਾ, ਬੋਤ ਲਾਭਕਾਰੀ ਨੇ, ਲੇ ਹੂੰ, ਅੱਜ ਕੱਲ ਦੀ ਜਨਰੇਸ਼ਨ ਕਿੱਥੇ ਖਾਂਦੀ ਆ ਹਾਂ ਹਾਂ, ਟੀਂਡੇ ਤੁਸੀਂ ਓ ਵੀ ਖਾ ਸਕਦੇ ਓ, ਕੀ ਕੈਂਦੇ ਆਪਨਾ ਭਿੰਡੀ। ਭਿੰਡੀ ਤੇ ਬੋਤ ਅੱਛੀ ਹੁੰਦੀ ਐ। ਭਿੰਡੀ ਤੇ ਬੋਤ ਅੱਛੀ ਹੁੰਦੀ ਐ, ਐਂਟੀਆਕਸੀਡੈਂਟ ਹੁੰ ਦੀ ਐ ਓਦੇ ਖਣ ਜਤੇ ਬਹੁਤ ਅੱਛੇ ਮਤਲਬ
ਅੱਛੇ ਬੈਨੀਫਿਟ ਕ ਬੈਨੀਫਿਟ
ਹਾਂ
ਪਤਾ ਮੈਨੇ ਜੈਸੇ ਦੇਖੋਗੇ ਨਾ ਕਈ ਲੋਕ
ਹੂੰ- ਹੂੰ ਸਕਿਨ ਗਲੋਇੰਗ ਬਣਦੀ ਆ? ਅੱਛਾ। ਹਾਂ, ਹੋ ਸਕਦਾ ਏ ਕਿਉਂਕੀ ਓ ਇੱਕ ਅ ਮਤਲਬ ਇੱਕ ਓ ਜੇੜਾ ਹੁੰਦਾ ਨਾ, ਚਿਪਚਿਪਾ ਹੋ ਸਕਦਾ ਐ ਕੀ ਸਕਿਨ ਹਾਂ, ਅ ਹੋ ਸਕਦਾ ਸਕਿੰਨ ਦੀ ਜੇੜੀ ਪ੍ਰੋਬਲਮ ਹੈਗੀ ਓ ਦੂਰ ਕਰਦੀ ਹੋਏ, ਹੋ ਸਕਦਾ ਹੂੰ
ਮ ਪਤਾ ਨੀ ਕੁਛ ਐ ਤ ਕੁਛ ਉਂਦਾ ਐ ਜਿਹ ਨਾਲ ਸਾਡੀ ਸਕਿੰਨ ਗਰੋਇੰਗ ਬਣਦੀ ਐ।
ਹੂੰ, ਬਿਲਕੁਲ -ਬਿਲਕੁਲ ਚਲੋ ਕੋਈ ਗੱਲ ਨੀ ਹੋਰ ਸੁਣਾਓ ਜੀ। ਤੁਆਡੇ ਇਥੇ ਬਾਰਿਸ਼ ਬੁਰਿਸ਼ ਹੋਈ ਆ, ਹੂੰ ਠੀਕ ਐ ਜੀ ਓਕੇ, ਸਾਸਰੀ ਕਾਲ ਠੀਕ